ਹੈਲੋ
ਹਾਂਜੀ ਸਸ ਸ੍ਰੀ ਕਾਲ ਭੈਣ ਜੀ। ਹੋਰ ਕੀ ਹਾਲ ਏ।
ਹਾਂਜੀ ਠੀਕ ਆ, ਹੋਰ ਤੁਸੀਂ ਸੁਣਾਓ ਆਪਣੀ?
ਬਸ ਵਧੀਆ, ਹੋਰ? ਬਸ ਬੈਠੇ ਸੀ ਟੀ ਵੀ ਫਿਲਮ ਵੇਖਦੇ ਪਏ ਸੀ ਫਿਲਮ ਲਾਈ ਦੀ ਸੀ।
ਅੱਛਾ ਜੀ ਅੱਜ ਕਿਸ ਤਰ੍ਹਾਂ ਯਾਦ ਆ ਗਈ ਸਾਡੀ।
ਬਸ ਐਵੇਂ ਹੀ ਮੈਂ ਕਿਹਾ ਚੱਲ ਫੋਨ ਕਰਾਂ ਬੜੇ ਦਿਨ ਹੋ ਗੇ ਨੇ ਗੱਲ ਨੀ ਹੋਈ।
ਅੱਛਾ ਜੀ ਹੋਰ
ਹੋਰ ਤੁਸੀਂ ਸੁਣਾਓ। ਅਸੀਂ, ਹੋਰ ਤੁਸੀਂ ਸੁਣਾਓ ਖਾਲੀ ਰੋਟੀ ਪਾਣੀ?
ਹਾਂਜੀ ਰੋਟੀ ਖਾ ਲਈ ਏ।
ਅੱਛਾ। ਨਈ ਭੈਨ ਜੀ ਹੱਲੇ ਖਾਨੀ ਏ ਰੋਟੀ ਬਾੱਸ ਬਜਾਰ ਚਲੇ ਗਏ ਅਸੀ, ਗੁਰਦੁਆਰੇ ਚਲੇ ਗਏ ਸੀ, ਓਥੇ ਹੋ ਕੇ ਆਏ ਆਂ। ਤੇ ਮੈਂ ਕੇਆ ਚੱਲ ਫੋਨ ਕਰਾਂ, ਬੜੇ ਦਿਨ ਹੋਗੇ ਨੇ ਗਾੱਲ ਨੀ ਹੋਈ।
ਅੱਛਾ ਜੀ, ਕਿੱਦਰ ਗਏਦੇ ਓ ਤੂਸੀ?
ਮੈਂ ਪੰਜਾਬ ਗਈ ਦੀ ਸੀ।
ਅੱਛਾ ਜੀ।
ਹਾਂਜੀ।
ਪੰਜਾਬ ਤੇ ਗੁਰਦੁਆਰੇ ਬਥੇਰੇ ਹੈਗੇ ਨੇ।
ਹਾਂਜੀ-ਹਾਂਜੀ ਗੁਰਦੁਆਰਾ ਹੈਗਾ ਸੀ ਐਦੱਰ, ਓਥੇ ਮੇਰੇ ਅਪ ਅਪਨੀ ਸਿਸਟਰ ਕੋਲ ਆਏ ਸੀ, ਓ ਕੈਂਦੀ ਚੱਲ ਆ ਤੇਨੂੰ ਗੁਰਦੁਆਰੇ ਲੈ ਜਾਂਨੀ ਆਂ।
ਅੱਛਾ ਜੀ, ਹੋਰ ਬੱਚੇ, ਬੱਚੇਆਂ ਦਾ ਕੀ ਹਾਲ ਏ ਤਾੱਡੇ?
ਬੱਚੇ ਵੀ ਠੀਕ ਨੇ ਅਪਨੇ, ਬਾਰ ਬੈਠੇ ਨੇ, ਮੈਂ ਜਰਾ ਅੰਦਰ ਤਾਈ ਸੀ, ਮੈਂ ਕੇਆ ਚੱਲ ਨਾਲ-ਨਾਲ ਬਿਸਤਰਾ ਝੰਡਾ ਤੇ ਨਾਲ-ਨਾਲ ਗਾੱਲ ਕਰਨੀ ਆਂ।
ਅੱਛਾ ਜੀ।
ਹਾਂਜੀ, ਨਹੀਂ-ਨਈ ਬਾ ਖਾਨ ਲੱਗੇ ਆ ਰੋਟੀ ਹੁਨੇ।
ਅੱਛਾ, ਕੀ ਬਨਾਏਆ ਆੱਜ ਤੂਸੀ?
ਆੱਜ ਚਿਕਨ ਬਨਾਏਆ ਵੇ।
ਅੱਛਾ ਜੀ, ਤੂਸੀ ਖਾ ਲੈਂਦੇ ਓ?
ਨੀ, ਮੈਂ ਨੀ ਖਾਂਦੀ।
ਅੱਛਾ ਜੀ।
ਮੈਂ ਬਜ਼ਾਰੋਂ ਖਾ ਆਈ ਆਂ ਥੋੜਾ ਬੋਤ ਸਮਾਨ, ਮੈਂ ਨੀ ਖਾਨੀ ਰੋਟੀ।
ਅੱਛ-ਅੱਛਾ, ਬੱਚੇ ਖਾ ਲੈਂਦੇ ਹੋਨੇ?
ਬੱਚੇ ਖਾਨਗੇ ਹਾਂਜੀ, ਬੱਚੇਆਂ ਨੇ ਵੀ ਥੋੜੀ ਬੋਤੀ ਖਾਨੀ ਏ, ਇੰਨੀ ਤੇ ਖਾਨੀ ਨੀ।
ਅੱਛਾ ਜੀ, ਹੋਰ ਬੱਚੇ, ਭਾਜੀ ਵੀ ਨਾਲ ਗਏ ਦੇ ਨੇ ਤੂਆਡੇ?
ਨਈ-ਨਈ ਭਾਜੀ ਤੇ ਕਿੱਦਰੇ ਬਾਰ ਗਏ ਨੇ, ਕਾੰਮ।
ਅੱਛਾ ਜੀ।
ਹਾਂਜੀ। ਮੈਂ ਸੀ ਬੱਚੇਆਂ ਦੇ ਨਾਲ ਆਈ ਸੀ, ਹੋਰ ਤੂਸੀ ਸੁਨਾਓ? ਤੁਸੀਂ ਗਏ ਸੀ, ਤੂਆਡੇ ਗੁਰਦੁਆਰੇ ਹੈਗਾ ਕੋਲ, ਤੂਸੀ ਹੋ ਆਏ ਸੀ ਸ਼ਾਮੀ ਜਾਨ
ਹਾਂਜੀ, ਹਾਂਜੀ, ਹਾਂਜੀ।
ਹਾਂਜੀ, ਓ ਤ ਨਾਲ ਆਲੀ ਆਂਟੀ ਠੀਕ ਨੇ, ਓ ਜੇੜੇ ਆਂਟੀ ਜਿਨਾਂ ਨੂ ਲਾੱਤ ਇਚ ਦਰਦ ਹੋ ਗਈ ਸੀ, ਓ ਭੈਨ ਜੀ ਠੀਕ ਨੇ ਹੁਣ?
ਹਾਂਜੀ, ਓ ਕੈ ਰੇ ਨੇ ਮੈਂ ਸਾਰੀ ਰਾਤ ਸੁੱਤ ਤੀ, ਨੀ ਮੇਰੀ ਗਾੱਲ ਨੀ ਹੋਈ, ਗੁਰਦੁਆਰੇ ਗਏ ਸੀ ਨਾ ਬੱਚੇ ਗਏ ਸੀ ਗੁਰਦੁਆਰੇ, ਤੇ ਓ ਦੱਸਦੇ ਪਏ ਸੀ ਬਈ ਗਾੱਲ ਹੋਈ ਸੀ ਸਾਡੀ, ਓਨਾਂ ਨਾਲ ਭੈਨ ਜੀ ਨਾਲ
ਹਾਂਜੀ।
ਤੇ ਕੈ ਰੇ ਸੀ ਕਿ ਮੈਂ ਸਾਰੀ ਰਾਤ ਸੁੱਤੀ ਨੀ, ਮੈਨ ਬੋਤ ਜਾਦਾ ਦਰਦ ਏ।
ਅੱਛਾ-ਅੱਛਾ।
ਹਾਂਜੀ, ਕੋਈ ਟੈਸਟ ਵਗੈਰਾ ਕਰਵਾਏ ਨੇ?
ਬੁਰਾ ਈ ਹਾਲ ਏ, ਅਪਨੇ ਆਪ ਈ ਓ ਤੇ ਭੈਨ ਜੀ ਨੇ ਅਪਨੇ ਪੈਰ ਤੇ ਕ੍ਹਾੜੀ ਮਾਰੀ ਏ, ਓਨਾਂ ਨੇ ਐ ਅਐਕਸਰੇ ਮੈਨ ਦੱਸੇਐ, ਦੱਸਦੇ ਸੀ ਏੱਕ ਦਵਾਰ ਮਿਲੇ ਸੀ, ਕੈਂਦੇ ਮੇਰਾ ਐਕਸਰੇ ਚ ਮੇਰੀ ਅ ਹੱਡੀ ਨੀ ਸਈ ਹੈਗੀ।
ਹਾਂਜੀ-ਹਾਂਜੀ, ਓ ਇੱਕ ਵਾਰੀ ਨਾ ਓਨਾਂ ਦਾ ਐਕਸੀਡੈਂਟ ਹੋ ਗਿਆ ਸੀ।
ਅੱਛਾ
ਡਿੱਗ ਗਏ ਸਨ ਹਾਂਜੀ ਤੇ ਉਹਨਾਂ ਨੂੰ ਕਾਫ਼ੀ ਸੱਟ ਲੱਗੀ ਸੀ।
ਅੱਛਾ
ਹਾਂਜੀ ਤੇ ਉਦੋਂ ਦੀ ਫਿਰ ਓ ਲੱਤ ਕਮਜ਼ੋਰ ਹੋ ਚੁੱਕੀ ਏ।
ਠੀਕ ਏ।
ਹਾਂਜੀ ਹੁਣ ਵੈਸੇ ਵੀ ਟੈਸਟ ਵੀ ਕਰਵਾਏ ਨੇ ਉਹਨਾਂ ਨੇ ਤੇ ਕੈਂਦੇ ਓ ਅੰਦਰ ਦੱਸਿਆ ਹੋ ਕਿ ਟਾਈਫਾਈਡ ਵੇ ਬ ਬੱਚੇ ਗੁਰਦੁਆਰੇ ਗਏ ਸਨ ਨਾ ਹੁਣ ਜੋ ਓ ਆਏ ਦੇ ਸਨ ਓ ਭੈਣ ਜੀ ਗੁਰਦੁਆਰੇ ਵੀ ਆਏ ਦੇ ਸਨ।
ਟਾਈਫਾਈਡ ਏ।
ਹਾਂਜੀ
ਵਿੱਚ ਰੱਖਾ ਇਹ ਰੱਖਣੀਆਂ ਨਈ ਤੂੰ ਕੈਂਦੀ ਕੁਛ ਹੋਰ ਕੱਢਾਂ ਦੂਸਰੀਆਂ- ਦੂਸਰੀਆਂ ਦਵਾਂ ਕਢ ਕੇ ਨਈ ਆਪਾਂ ਤੇ ਇਹੀਉ ਲੱ ਲੈਣੇ ਆ ਤੇ ਲੱ ਲਾ ਫਿਰ ਚਲ ਠੀਕ ਏ।
ਹੋਰ ਘਰ ਪਰਿਵਾਰ ਕੀ ਕਰ ਰਏ ਨੇ।
ਸਭ ਵਧੀਆ ਨਈ ਮੈਂ ਤੇ ਵੈਸੇ ਬੁਲਾਇਆ ਸੀ ਜੇ ਕੁਛ ਵਿੱਚ ਰੱਖਣਾ ਖਡੋਣੇ ਬਣੇ ਵਗੈਰਾ ਨਈ ਦੀਦੀ ਸਭ ਵਧੀਆ ਘਰ ਪਰਿਵਾਰ ਹਾਂਜੀ।
ਹਾਂਜੀ ਹੋਰ ਸੁਣਾਓ।
ਹੋਰ ਬੱਚੇ ਕਿੱਥੇ ਨੇ।
ਬੱਚੇ ਨਈ ਬੱਚੇ ਹਜੇ ਸੁੱਤੇ ਨੀ ਅਜ ਓ ਸਾਡੇ ਨਾਲ ਨਾਲ ਦੇ ਗਏ ਹੋਏ ਨੇ ਬਾਰ ਗਏ ਹੋਏ ਨੇ। ਤੇ ਉਹਨਾਂ ਦੇ ਝਾਈ ਜੀ ਫਿਰ ਕੱਲੇ ਹੁੰਦੇ ਨੇ ਨਾ। ਤੇ ਹਾਂਜੀ। ਤੇ ਉਹਨਾਂ ਨੇ ਕਿਆ ਅੱਜ ਮੇਰੇ ਕੋਲ ਸੋ ਹਾਂ ਹਾਂਜੀ। ਅੱਜ ਮੈਂ ਉੱਧਰ ਹੀ ਸੋਵਾਂਗੀ ਹਾਂਜੀ।
ਅੱਛਾ ਚਲੋ ਵਧੀਆ ਹੈ ਤੁਸੀਂ ਹੁਣ ਉਂਦਰ ਚਲੇ ਗਏ ਹੋ ਕੇ ਹੱਲੇ ਜਾਣਾ ਜੇ।
ਨਈ-ਨਈ ਮੈਂ ਹਜੇ ਤੇ ਆਪਣੇ ਘਰ ਈ ਆਂ।
ਅੱਛਾ
ਹਾਂਜੀ
ਤੇ ਉਹਨਾਂ ਦੀ ਨੂੰਹ ਆਈ ਸੀ ਚਲੇ ਗਈ ਏ। ਓ ਜਿਹੜੇ ਕਿੱਥੇ ਹੋਰ ਰੈਂਦੇ ਨੇ ਇੱਕ
ਹਾਂਜੀ-ਹਾਂਜੀ ਆਏ ਸਨ ਓ ਚਲੇ ਗਏ ਨੇ। ਫਿਰ ਪੜੋ ਪੜੋਸ ਹੋਇਆ ਫਿਰ ਧਿਆਨ ਰੱਖਣਾ ਪੈਂਦਾ ਉਹਨਾਂ ਦਾ
ਹਾਂਜੀ ਐ ਤੇ ਹੈ ਬ
ਹਾਂ ਹਾਂਜੀ।
ਹੋਰ ਸੁਣਾਓ।
ਹੋਰ ਤੁਸੀਂ ਸੁਣਾਓ ਹੋਰ ਕੇੜੇ ਕੇੜੇ ਗੁਰਦੁਆਰੇ ਗਏ ਓ ਤੁਸੀਂ
ਨਈ ਅਸੀ-ਅਸੀਂ ਇੱਕੋ ਗੁਰਦੁਆਰੇ ਗਏ ਸੀ। ਬਸ ਨਿਕਲਣ ਤੇ ਦਿਲ ਹੀ ਨੀ ਕਰਦਾ ਧੁੱਪ ਇੰਨੀ ਹੁੰਦੀ ਏ
ਅੱਛਾ ਜੀ ਪੰਜਾਬ 'ਚ ਤੇ ਹੋਰ ਵੀ ਤੁਹਾਡੇ ਰਿਸ਼ਤੇ ਰਿਸ਼ਤੇਦਾਰ ਹੋਣਗੇ।
ਪੰਜਾਬ ਵਿੱਚ ਹਾਂ ਰਿਸ਼ਤੇਦਾਰ ਤੇ ਰੇ ਨੇ। ਜਾਵਾਂਗੇ ਦੇਖਾਂਗੇ ਟੈਮ ਮਿਲਿਆ ਤੇ
ਹਾਂਜੀ ਹੁਣ ਗੋਲਡਨ ਟੈਂਪਲ ਵੀ ਜਾਓਗੇ।
ਕੱਲ ਮਸ ਨਈ ਗੋਲਡਨ ਟੈਂਪਲ ਤੇ ਫ ਲੇ ਮੈਨੂੰ ਪਤਾ ਨਈ ਹੈਗਾ ਪੱਕਾ
ਅੱਛਾ ਜੀ।
ਗੋਲਡਨ ਟੈਂਪਲ ਦਾ ਤਾਂ ਨਹੀਂ ਪਤਾ ਹੁਣ ਜਦੋਂ ਆਉਣ ਏਨਾ ਸਾਨੂੰ ਲੈਣ ਤੇ ਫੇਰ ਪਤਾ ਚੱਲੇਗਾ ਕੀ ਹਿਸਾਬ ਹੈਗਾ।
ਹਾਂਜੀ, ਹੋਰ ਭਾਜੀ ਕਦੋਂ ਆਉਣਗੇ ਫਿਰ?
ਭਾਜੀ ਤਿੰਨ ਚਾਰ ਦਿਨ ਬਾਅਦ ਹੀ ਆਂਦੇ ਨੇ ਤਿੰਨ ਚਾਰ ਦਿਨ ਲੱਗ ਜਾਣਗੇ ਭਾਅ ਜੀ ਨੂੰ ਹਾਂਜੀ
ਅੱਛਾ ਜੀ
ਹੋਰ ਤੁਸੀਂ ਸੁਣਾਓ ਘਰ ਬਾਰ ਸਭ ਠੀਕ ਰਹੇ?
ਹਾਂ ਹਾਂਜੀ ਠੀਕ ਹੁਣੇ ਰੋਟੀ ਖਾਦੀ ਹਾਂਜੀ-ਹਾਂਜੀ ਠੀਕ ਹਾਂਜੀ ਭਾਜੀ ਠੀਕ ਨੇ।
ਭਾਜੀ ਵੀ ਰੋਟੀ ਖਾ ਕੇ ਬਸ ਲੇਟ ਗਏ ਨੇ।
ਅੱਛਾ-ਅੱਛਾ
ਹਾਂ, ਹਾਂਜੀ
ਬਸ ਸਾਰਾ ਹੋਰ ਕੰਮ ਕਾਰ ਠੀਕ ਚੱਲਦਾ
ਹਾਂਜੀ-ਹਾਂਜੀ ਠੀਕ ਹੈ ਕੰਮ।
ਆਏ ਸੀ ਆਂਦੇ ਪਏ ਨੇ
ਕਿਹੜਾ ਵਾਲਾ ਭੈਣ ਜੀ?
ਉਹ ਜਿਹੜੇ ਭੈਣ ਜੀ ਤੁਸੀਂ ਤੁਹਾਡੇ ਉੱਧਰ ਆਉਂਦੇ ਨੀ ਸੀ ਇੱਕ ਕੰਮ ਤੇ ਭੈਣ ਜੀ ਆਉਂਦੇ ਸੀ
ਹਾਂਜੀ-ਹਾਂਜੀ, ਹਾਂਜੀ ਉਹ ਆਂਦੇ ਪਏ ਨੇ।
ਅੱਛਾ, ਚਲੋ ਵਧੀਆ ਗੱਲ ਹੈ।
ਹਾਂਜੀ ਹੋਰ ਸੁਣਾਓ, ਤੁਸੀਂ ਸੁਣਾਓ?
ਬਸ ਕੀ ਬਣਾਇਆ ਸੀ ਜੇ ਕਿਹੜੀ ਦਾਲ ਬਣਾਈ ਸੀ?
ਹਾਂਜੀ ਅੱਜ ਅਸੀਂ ਮੂੰਗੀ ਦੀ ਦਾਲ ਬਣਾਈ ਹੈ ਮੂੰਗੀ ਧੋਤੀ
ਅੱਚਾ
ਹਾਂਜੀ ਸਵਾਦ ਹਾਂਜੀ ਉਹ ਹਾਂਜੀ ਉਹ ਬੜੀ ਸਵਾਦ ਲੱਗਦੀ ਹੈ। ਅਸੀਂ ਤੇ ਹਾਂ ਜੀਰੇ ਦਾ ਤੜਕਾ ਲਾਦੇ ਹਾਂ ਅਸੀਂ ਵਿੱਚ ਰਾਈ ਵੀ ਪਾਨੇ ਹਾਂ।
ਅੱਛਾ ਤੁਸੀਂ ਰਾਈ ਵੀ ਪਾਉਂਦੇ ਹੋ ਵਿੱਚ?
ਹਾਂਜੀ ਰਾਈ ਵੀ ਪਾਨੇ ਹਾਂ ਜੀਰਾ ਵੀ ਪਾਨੇ ਹਾਂ ਔਰ ਪਿਆਜ ਨਾ ਥੋੜੇ ਕੱਚੇ-ਕੱਚੇ ਰੱਖਣੇ ਆ
ਅੱਛਾ ਉਹ ਤੇ ਬੜੀ ਸਵਾਦ ਬਨਦੀ ਹੋਣੀ ਹੈ ਫਿਰ?
ਔਰ ਬੋਹੋਤ ਸਵਾਦ ਬਣਦੀ ਹੈ।
ਅੱਛਾ-ਅੱਛਾ ਹਾਂ ਸਵਾਦ ਬਣਦੀ ਹੈ ਮੂੰਗੀ ਦੀ ਦਾਲ ਤੇ ਹਲਕੀ ਵੀ ਹੁੰਦੀ ਹੈ।
ਤੇ ਦੁੱਧ ਦਾ ਵੀ ਟੈਮ ਹੋ ਗਿਆ
ਅੱਛਾ ਅਸੀਂ ਹਾਲੇ ਰੋਟੀ ਨਹੀਂ ਖਾਧੀ ਤੁਹਾਡਾ ਦੁੱਧ ਦਾ ਵੀ ਟਾਈਮ ਹੋ ਗਿਆ? ਅੱਛਾ ਨੂੰਹ ਤੁਹਾਡੀ ਪਾਂਦੀ ਪੇ ਹੋਣੀ ਆ ਦੁੱਧ
ਹਾਂ ਹਾਂਜੀ-ਹਾਂਜੀ
ਅੱਛਾ ਹੋਰ ਠੀਕ ਹੈ ਨੂੰਹ ਰਾਣੀ ਠੀਕ ਹੈ ਤੁਹਾਡੀ?
ਹਾਂਜੀ ਠੀਕ ਹੈ। ਬਸ ਉਹਨਾਂ ਨੇ ਵੀ ਜਾਣਾ ਹੈ ਬੱਚੇ, ਹਾਂਜੀ ਬੱਚੇ ਛੁੱਟੀਆਂ ਨੇ ਸਾਰੇ ਬੱਚਿਆਂ ਦਾ ਦਿਲ ਕਰਦਾ ਹੈ ਜਾਣ ਤੇ।
ਹਾਂਜੀ ਇਹ ਤਾਂ ਹੈ ਅਤੇ ਬਿਲਕੁਲ ਸਹੀ ਗੱਲ ਕੀਤੀ ਤੁਸੀਂ ਭੈਣ ਜੀ
ਹਾਂਜੀ
ਛੁੱਟੀਆਂ ਦਾ ਕੰਮ ਹੋ ਗਿਆ ਬੱਚਿਆਂ ਦਾ ਭੈਣ ਜੀ
ਹਾਂਜੀ ਨਹੀਂ ਭੈਣ ਜੀ ਹਜੇ ਤੇ ਛੁੱਟੀਆਂ ਦਾ ਕੰਮ ਨਹੀਂ ਹੋਇਆ ਬੱਚੇ ਕਰਦੇ ਹੀ ਨਹੀਂ ਹੈਗੇ। ਬੱਚੇ ਬਸ ਛੁੱਟੀਆਂ ਨੇ ਤੇ ਉੰਝ ਤੰਗ ਕਰਦੇ ਨੇ ਬੜਾ। ਬੈਗ ਦੀਵਾਨ ਦੇ ਵਿੱਚ ਸੁੱਟੇ ਦੇ ਨੇ ਹਾਂਜੀ ਛੁੱਟੀਆਂ ਦੇ ਵਿੱਚ ਭੁੱਖ ਵੀ ਬੜੀ ਲੱਗਦੀ ਏ ਕਦੀ ਮੈਗੀ ਬਣਦੀ ਪਈ ਕਦੀ ਕਦੀ ਨੂਡਲਸ ਬਣਦੇ ਪਏ ਨੇ। ਕਦੀ ਪਾਸਤਾ ਬਣਾ ਕੇ ਦਿਓ ਹਾਂਜੀ ਬਸ। ਸਾਰਾ ਦਿਨ ਐਵੇਂ ਨਿਕਲ ਜਾਂਦਾ
ਕਦੋਂ
ਹਾਂਜੀ ਬਾਜ਼ਾਰ ਦਾ ਤਾਂ ਖੈਰ ਜ਼ਿਆਦਾ ਸਪਾਈਸੀ ਹੁੰਦਾ ਨਾ ਫਿਰ ਅਸੀਂ ਬੱਚਿਆਂ ਨੂੰ ਘਰ ਹੀ ਬਣਾ ਦਿੰਦੇ ਹਾਂ।
ਅੱਛਾ ਇਹ ਵਧੀਆ। ਕਰਦੇ ਹੋ ਭੈਣ ਜੀ ਤੁਸੀਂ ਬਾਜ਼ਾਰ ਚ ਵੈਸੇ ਵੀ ਪਤਾ ਨਹੀਂ ਕੀ ਪਾਉਂਦੇ ਨੇ ਕੀ ਨਹੀਂ ਪਾਉਂਦੇ।
ਬਾਜ਼ਾਰ ਦਾ ਤੇਲ ਵੀ ਕਈ ਕਈ ਦਿਨਾਂ ਦਾ ਹੁੰਦਾ ਵੇ।
ਹਾਂਜੀ ਹਾਂਜੀ ਇਹ ਤੇ ਹੈ।
ਹਾਂਜੀ ਹੋਰ ਸੁਣਾਓ।
ਹੋਰ ਬਸ ਵਧੀਆ।
ਹਾਂਜੀ ਹੋਰ ਤੁਸੀਂ ਕਦੋਂ ਵਾਪਸੀ ਆ ਰਹੇ ਹੋ ਫੇਿਰ।
ਅਸੀਂ ਆਵਾਂਗੇ ਦੋ ਤਿੰਨ ਦਿਨ ਲੱਗ ਜਾਣੇ ਨੇ ਸਾਨੂੰ ਹੱਲੇ।
ਹਾਂਜੀ ਚਲੋ ਭੈਣ ਜੀ ਬੱਚਿਆਂ ਦਾ ਧਿਆਨ ਰੱਖਿਆ ਜੇ।
ਹਾਂਜੀ ਹਾਂਜੀ।
ਹਾਂਜੀ
ਕਲ ਟ੍ਰੇਨ ਤੇ ਆਏ ਹਾਂ ਤੇ ਬੜੀ ਗਰਮੀ ਹੈਗੀ ਸੀ ਵੈਸੇ ਤੇ ਨਹੀਂ ਲੱਗੀ ਵੇਸ। ਤੇ ਜਿੱਥੇ ਰੁਕਦੀ ਸੀ ਫਿਰ ਉਥੇ
ਹਾਂਜ ਹਾਂਜੀ। ਪਹਿਲੇ ਇੱਥੇ ਦੋ ਦਿਨ ਬਾਰਿਸ਼ ਹੋਈ ਮੌਸਮ ਠੰਡਾ ਹੋਇਆ ਦਾ ਸੀ।
ਹਾਂਜੀ
ਹਾਂਜੀ ਤੇ ਅੱਜ ਧੁੱਪ ਸੀ ਅੱਜ ਗਰਮੀ ਜ਼ਿਆਦਾ ਸੀ।
ਹਾਂਜੀ ਇਹ ਤੇ ਹੈ ਅੱਜ ਫੇਰ ਉਹ ਪਹਿਲੇ ਗੰਦੀ ਗਰਮੀ ਹੋ ਗਈ ਹੈ।
ਹਾਂਜੀ ਏ ਗਰਮੀ ਦੇ ਦਿਨ ਨੇ। ਗ ਬਾਬਾ ਜੀ ਦਾ ਦਿਹਾੜਾ ਹੈਗਾ ਲੂਆਂ ਵੀ ਚਲਦੀਆਂ ਨੇ।
ਹਾਂਜੀ ਇਹ ਤੇ ਹੈ ਇਹ ਤੇ ਬਿਲਕੁਲ ਸਹੀ ਗੱਲ। ਕਹੀਏ ਭੈਣ ਜੀ ਚਲੋ ਭੈਣ ਜੀ ਠੀਕ ਹੈ ਫਿਰ ਫੋਨ ਕਰਾਂਗੀ।
ਹਾਂਜੀ ਹਾਂਜੀ ਠੀਕ।
ਹਾਂਜੀ
ਠੀਕ ਹੈ ਭੈਣ ਜੀ ਸਤਿ ਸ੍ਰੀ ਅਕਾਲ ਜੀ।